ਹੈਲੋ।
ਹੈਲੋ।
ਸਤਿ ਸ੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ। ਹੋਰ ਠੀਕ ਠਾਕ ਹੋ?
ਹਾਂਜੀ, ਵਧੀਆ ਤੁਸੀਂ ਸੁਣਾਓ?
ਬਸ ਠੀਕ- ਠਾਕ, ਕਿੱਥੇ ਰਹਿੰਦੇ ਹੋ ਅੱਜ ਕੱਲ?
ਬਸ ਥੋੜਾ ਇੱਥੇ ਆਇਆ ਸੀ। ਬਾਜ਼ਾਰ ਸਮਾਨ ਲੈਨ।
ਅੱਛਾ-ਅੱਛਾ ਦੁਸਹਿਰ ਆ ਰਹੇ ਨਾ। ਉਹ ਦੀ ਤਿਆਰੀ ਕਰ ਰਹੇ ਹੋ?
ਹਾਂ। ਦੁਸ਼ਹਿਰੇ ਦੀ ਤਿਆਰੀ ਕਰ ਰਿਹਾ ਹਾ, ਉਹ ਥੋੜੇ
ਵੈਸੇ, ਵਧੀਆ ਤਿਉਹਾਰ ਹੈ। ਇ ਅਤੇ ਦੁਸ਼ਹਿਰਾ।
ਹਾਂ, ਦੁਸਹਿਰਾ ਤੇ ਵਧੀਆ ਏ। ਬਾਕੀ ਹਰ ਸਾਲ। ਕਦੀ ਨਾ ਕਦੀ ਇੱਥੇ, ਮਨਾਉਂਦੇ ਕਦੀ ਉੱਥੇ, ਮਨਾਉਂਦੇ ਰਹੇ ਆ। ਮਤਲਬ ਏਰੀਆ ਚੇਂਜ ਕਰਦੇ ਰਹਿੰਦੇ ਨੇ, ਨਾ।
ਆਬਾਦੀ ਬੜੀ ਹੋ ਗਈ, ਨਾ। ਹੁਣ ਇਸ ਕਰਕੇ, ਏਰੀਏ ਬਦਲਦੇ ਰਹਿੰਦੇ ਨੇ।
ਉਹ, ਪਹਿਲੇ ਇਥੇ ਖੁਲਾ, ਗਰਾਉਂਡ ਹੁੰਦਾ ਸੀ। ਹੁਣ, ਉਹ ਮਕਾਨ, ਬਣ ਗਏ ਨੇ। ਮਕਾਨਾਂ ਤੋਂ ਹਟ ਕੇ। ਫੇਰ ਉਹਨਾਂ ਨੇ, ਖਾਲੀ ਜਗਾ ਢੂੰਡੀ ਪਿੱਛੇ। ਹੋਰ, ਕਿਥੇ ਚਲੇ ਗਏ।
ਹਾਂ, ਆਬਾਦੀ ਬੜੀ ਹੋ ਗਈ, ਨਾ। ਫੇਰ ਉਹ ਜਗਾ ਘੱਟ ਰਹੀ ਹੈ।
ਹਾਂ, ਪਹਿਲੇ ਉੱਥੇ ਵੀ ਬੰਦਾ ਸੀ, ਨਾ। ਅੰਬਾਲੇ ਸਾਈਡ ਤੇ, ਸਭ ਤੋਂ ਵੱਡਾ ਰਾਵਣ ਬੰਦਾ ਸੀ।
ਹਾਂ। ਹਾਂ, ਉੱਧਰ ਵੀ ਬਹੁਤ ਵੱਡਾ, ਰਾਵਾਨ ਬਣਾਉਂਦੇ ਨੇ, ਹਨਾਂ।
ਉਹ ਫੇਰ, ਸਭ ਤੋਂ ਵੱਡਾ, ਇੰਡੀਆ ਦਾ ਸਭ ਤੋਂ ਵੱਡਾ, ਰਾਵਣ ਸੀ, ਉਹ।
ਫੇਰ ਉੱਥੇ, ਮਕਾਨ ਬਣ ਗਏ। ਉਹਨਾਂ ਨੇ ਬਣਾਉਣੇ ਬੰਦ ਕਰ ਦਿੱਤੇ।
ਰਾਵਣ ਵੀ, ਬੜਾ ਗਿਆਨੀ ਹੋਇਆ।
ਹਾਂਜੀ। ਗਿਆਲੀ ਦਾ ਹੋਇਆ ਵੇ ਬੜਾ। ਬਾਕੀ
ਚਾਰ ਵੇਦਾਂ ਦਾ, ਗਿਆਨ ਸੀ ਉਹਨੂੰ।
ਹਾਂਜੀ- ਹਾਂਜੀ। ਇਹ ਤੇ, ਗੱਲ ਠੀਕ ਹੈ।
ਉਹ ਬਸ, ਉਹਨੂੰ ਅਵਤਾਰ ਰਾਮ ਜੀ। ਉਹਨਾਂ ਦੇ ਹੱਥੋਂ, ਉਹਦੀ ਮੋਤ ਲਿਖੀ ਸੀ, ਨਾ। ਰਾਵਣ ਦੀ।
ਹਾਂ, ਉਹੀਓ ਤੇ, ਉਹ ਕੀ ਕਿੰਦੇ ਨੇ, ਫੇਰ ਨਾ ਉਹ। ਮਰਨਾ ਨੀ ਸੀ, ਨਾ। ਕਿਸੇ ਕੋਲੋਂ। ਤਾਂ ਫੇਰ ਔ, ਪਰਮਾਤਮਾ ਨੇ ਬਣਾਈ ਸੀ। ਬਸ ਜੀ।
ਹੂ ਅਤੇ ਇੱਥੇ ਆਪਾਂ ਨਾ ਫਿਰ ਤੁਹਾਡੇ ਬਾਹਰ ਬਾਜ਼ਾਰ ਲੱਗਦਾ ਹੋਣਾ ਦੁਸਹਿਰੇ ਦੇ ਮੇਲੇ ਦਾ
ਬਹੁਤ ਤਕੜਾ ਬਜਾਰ ਲੱਗਦਾ ਹੈ ਪਰ ਲੱਗਦਾ ਥੋੜੇ, ਟਾਈਮ ਵਾਸਤੇ ਸੀ। ਅੱਧਾ ਘੰਟਾ, ਇੱਕ ਘੰਟੇ ਚ ਖਤਮ ਹੋ ਜਾਂਦਾ ਬਾਜ਼ਾਰ।
ਹਾਂ, ਚਲੋ ਚੱਲਦਾ ਰਹਿੰਦਾ ਪ੍ਰੋਗਰਾਮ, ਉਹਨਾਂ ਦੇ ਨਾ ਆਪਣਾ।
ਬਾ-
ਅੱਗ ਦੇਵੇ।
ਬਾਕੀ ਕੋਈ, ਹਾਂ ਕੋਈ, ਵੱਡਾ ਉਹ ਨਹੀਂ ਹੁੰਦਾ। ਉੁੱਚਾ ਹੋਵੇ।
ਹੂੰ ਚਲੋ ਦਿਵਾਲੀ ਆਪਣਾ, ਦੁਸਹਿਰੇ ਤੋਂ ਬਾਅਦ, ਫੇਰ ਦਿਵਾਲੀ ਆਏਗੀ।
ਹਾਂਜੀ, ਮੈਂ ਕਿਥੇ ਜਾਣਾ
ਦੀਵਾਲੀ ਦਾ ਜੋ
ਹਾਂਜੀ
ਹੈਲੋ
ਹਾਂਜੀ
ਦੀਵਾਲੀ ਦੇ
ਮੈਂ ਕਿੱਥੇ ਜਾਣਾ ਫਿਰ
ਦਿਵਾਲੀ
ਹਾਂ ਕਿੱਧਰ ਜਾਣਾ
ਦੀਵਾਲੀ ਜ ਦੇਖੋ ਅਸੀਂ ਮਹਾਰਾਜ
ਹੈਲੋ
ਮਹਾਰਾਸ਼ਟਰ ਜਾਇਦਾ ਆਪਾ ਅਜ ਮਹਾਰਾਸ਼ਟਰ ਜਾਇਦਾ ਸੀ
ਅੱਛਾ ਮਹਾਰਾਸ਼ਟਰ
ਅੱਛ ਫਿਰ ਉੱਥੋਂ
ਆਵਾਜ਼ ਬੜੀ ਘੱਟ ਆ ਰਹੀ ਹੈ
ਸਤ ਸੱਤ ਅੱਠ ਦਿਨ ਲਾ ਕੇ ਆਉਂਦੇ ਹਾਂ ਅਸੀਂ
ਅੱਛਾ ਸੱਤ ਅੱਠ ਦਿਨ ਲਉਦੇ ਹੋ ਫਿਰ ਅੱਛਾ ਉੱਥੇ ਸਾਰ ਸਾਰੇ ਪਰਿਵਾਰ ਮਿਲ ਜਾਂਦੇ ਹੇ
ਹਾਂ ਪਰਿਵਾਰ ਸਾਰਾ ਹੀ ਜਾਂਦਾ ਹੈ
ਚਲੋ ਵਧੀਆ ਵਧੀਆ ਨਾਲ ਦੀਵਾਲੀ ਕੋਲ ਛੁੱਟੀਆਂ ਵੀ ਹੁੰਦੀਆਂ ਨਾ
ਹਾਂ ਟਿਕਟ ਬੜੀ ਮਹਿੰਗੀ ਹੋ ਗਈ ਹੈ ਹੁਣ ਜਹਾਜ ਟ੍ਰੇਨ ਦੀ
ਹਾਂ ਇਸ ਦਿਨਾਂ 'ਚ ਰਸ਼ ਵੀ ਬੜਾ ਹੁੰਦਾ ਹੈ ਨਾ
ਆਹੋ ਬੰਦਾ ਅੱਗੇ ਪਿੱਛੇ ਚਲਾ ਜੇ ਠੀਕ ਰਹਿੰਦਾ
ਹਾਂ ਨਹੀਂ ਕਿੱਧਰ ਜਾਂਦੇ ਹੋ ਹਜ਼ੂਰ ਸਾਹਿਬ
ਹਜੁਰ ਸਾਹਿਬ ਜਾਨੇ
ਅੱਛਾ ਫੇਰ ਲੋਕਲ ਗੁਰਦੁਆਰੇ ਵੀ ਸਾਰੇ ਜਾਂਦੇ ਉੱਥੇ।
ਹਾਂ ਸਾਰਾ ਘੁੰਮ ਕੇ ਆਈਦਾ ਫਿਰ
ਅੱਛਾ ਅੱਛਾ ਚਲੋ ਵਧੀਆ
ਬਾਕੀ ਉਹ ਇਤਿਹਾਸਿਕ ਗੁਰਦੁਆਰੇ ਨਾਲ ਬੜਾ ਪੁਰਾਣਾ ਇਤਿਹਾਸ ਹੈਗਾ ਉੱਥੇ
ਹਾਂ
ਦਸ ਗੁਰੂਆਂ ਚ ਹਾਂ ਲਾਸਟ ਲਸਟ ਲਾਸਟ ਗੁਰੂ ਉਥੇ ਹੀ ਹੋਈ ਸਨ
ਹਾਂ ਅੱਛਾ
ਹਾਂਜੀ
ਠੀਕ ਹੈ। ਬੈਠੋ, ਬੈਠੋ, ਬੈਠੋ। ਤੇ ਆਪ ਆਪਣਾ ਉਥੇ ਫੇਰ ਗੁਰਦੁਆਰੇ ਵੀ ਜਾਂਦੇ, ਆਪਣਾ ਉਹ ਨਾਨਕ ਝੀਰਾ ਸਾਹਿਬ।
ਹਾਂ ਅੱਗੇ ਜਾਈਦਾ ਉਹ ਬੜਾ ਦੂਰ ਪੈ ਜਾਂਦਾ ਟ੍ਰੇਨ ਵੀ ਜਾਂਦੀ ਪਰ ਅਸੀਂ ਬੱਸ ਚ ਜਾਂਦੇ ਹਾਂ
ਅੱਾ ਟਰੇਨ ਬਸ ਅੱਛਾ ਠੀਕ ਹੈ ਹਾਂ ਉੱਥੇ ਆਪਣਾ ਉਹ ਨਾਮਦੇਵ ਜੀ ਦਾ ਵੀ ਕੁਟਰਾ ਹੈਗਾ ਬੜਾ ਵਧੀਆ ਨਾ
ਹਾਂਜੀ ਹਾਂਜੀ
ਉੱਥੇ ਵੀ ਗਏ ਗ ਨੀ ਗਏ ਨਾਮਦੇਵ ਜੀ ਦੇ
ਹੋ ਆਇਆ ਅਸੀਂ ਇੱਥੇ ਦੋ ਤਿੰਨ ਵਾਰੀ ਹੋ ਆਏਆਾਂ।
ਉਹ ਬੜਾ ਵਧੀਆ ਮੰਦ
ਬੜਾ ਵੱਡਾ ਅਹ ਬੜਾ ਵਧੀਆ ਇਤਿਹਾਸ ਹੈਗਾ ਉਹ ਮੰਦਿਰ ਦਾ
ਹਾਂ ਕੀ ਕੀ ਇਤਿਹਾਸ ਏ ਉਹਦੇ ਬਾਰੇ ਪਤਾ ਹੈ
ਹਾਂ ਪਤਾ ਤੇ ਹੈ ਬਾਕੀ ਉਹ ਪੰਡਿਤ ਵੜਨ ਨੀ ਜਾਂਦੇ ਸੀ ਥੋੜੇ ਇਸ ਕਰਕੇ, ਫਿਰ ਉਹਨਾਂ ਨੇ ਰੱਬ ਨੂੰ ਯਾਦ ਕਰ ਕਰਕੇ, ਉਹਨਾਂ ਨੇ ਆਪਣਾ ਉਹਨਾਂ ਨੇ ਮੱਕਾ ਈ ਫੇਰ ਦਿੱਤਾ, ਉਹ ਮੱਕਾ ਕਹਿੰਦਾ ਵਾ, ਆਪਣਾ ਉਹ ਹੀ ਫੇਰ ਦਿੱਤਾ ਸੀ ਮੰਦਿਰ
ਹਾਂ, ਉਹਨਾਂ ਦਾ ਸ਼ਬਦ ਵੀ ਹੈ ਨਾ ਬਾਣੀ ਚ ਸ਼ਬਦ ਵੀ ਹੈ ਨਾ, ਉਹਨਾਂ ਦਾ ਨਾਮਦੇਵ ਜੀ ਦਾ ਹਸਤ ਖੇਲਤ ਤੇਰੇ ਦੇਹੁਰੇ ਆਇਆ, ਭਗਤ ਕਰਤ ਨਾਮਾ ਪਕਰ ਉਠਾਇਆ। ਹੀਨੜੀ ਜਾਤ, ਮੇਰੀ ਜਾਦਮ ਰਾਇਆ, ਛਿਪੇ ਕੇ ਜਨਮ ਕਾਹੇ ਕੋ ਆਇਆ, ਲੈ ਕਮਲੀ ਚਲਿਓ ਪਲਟਾਇ, ਦੇਹੁ ਪਾਛੈ, ਬੈਠਾ ਜਾਏ। ਜਿਉ -ਜਿਉ ਨਾਮਾ, ਹਰਿ ਗੁਣ ਉਚਰੈ। ਭਗਤ ਜਨਾਂ ਕਉ ਦੇਹੁਰਾ ਫਿਰੈ, ਹਮ ਭਗਤ ਨਾਮਦੇਵ ਜੀ, ਦਾ ਸ਼ਬਦ ਹੈ।
ਹਾਂ, ਉਹ ਤੇ ਉਹ ਮੰਦਿਰ ਤੋਂ ਅੱਗੇ, ਫਿਰ ਉਹਨਾਂ ਦਾ ਘਰ ਵੀ ਆਉਂਦਾ, ਬੜਾ ਪੁਰਾਣਾ
ਅੱਛਾ, ਘਰ ਵੀ ਹੈ, ਉਹ ਆਪਾਂ ਨੀ ਵੇਖਿਆ।
ਤੁਸੀਂ ਘਰ ਵੇਖਦੇ, ਤੁਸੀਂ ਜਾਣਾ ਸੀ, ਅੰਦਰ ਵੀ ਹੀ ਬੜੇ ਜਾਂ ਹਾਂਜੀ, ਸਭ ਵਧੀਆ ਹੁਣ ਤੁਸੀਂ ਗਏ ਨੀ ਕਦੀ ਘਰ ਉਹਨਾਂ ਦੇ
ਘਰ ਨੀ ਗਿਆ ਮੈ, ਉਹਨਾਂ ਦੇ ਉਹ, ਦਰਸ਼ਨ ਕੀਤਾ ਮੰਦਿਰ ਦਾ ਅਸੀਂ, ਹਾਂ। ਹਾਂ।
ਤੇ ਫਿਰ, ਮੰਦਿਰ ਦੇ ਦਰਸ਼ਨ ਕੀਤੇ
ਹਾਂ, ਹੋਰ? ਆਪਣਾ ਨਹੀਂ ਘਰ ਨਹੀਂ ਗਏ, ਉੱਥੇ ਦਰਸ਼ਨ ਕੀਤੇ, ਫਿਰ ਹਜ਼ੂਰ ਸਾਹਿਬ ਆ ਗਏ ਅਸੀਂ। ਦਰਸ਼ਨ ਮੇਲੇ ਕਰਕੇ ਨਾ, ਹਮ। ਤੇ ਤੁਸੀਂ ਕੌਣ, ਸਾਰੇ ਪਰਿਵਾਰ ਜਾਂਦੇ ਹੋ?
ਸਾਰਾ ਪਰਿਵਾਰ ਜਾ ਰਿਹਾ ਸਾਡਾ
ਮੁਹੱਲੇ ਦੇ ਬੰਦੇ ਵੀ, ਬੜੇ ਜਾਂਦੇ ਹੋਣੇ ਨੇ, ਤੁਹਾਡੇ?
ਹਾਂ ਜਾਂਦੇ ਨੇ, ਮੁਹੱਲੇ ਵਾਲੇ ਵੀ, ਰਿਸ਼ਤੇਦਾਰ ਵੀ ਜਾਂਦੇ ਨੇ, ਨਾਲ ਰਹਿੰਦੇ ਨੇ ਤਾਏ ਹੋਰੀ, ਉਹ ਵੀ ਜਾਂਦੇ ਨੇ।
ਅੱਛਾ ਜੀ, ਵਾਹ ਜੀ ਵਾਹ, ਚਲੋ ਚੰਗੀ ਗੱਲ ਹੈ? ਹੁਣ ਜਦੋਂ ਪ੍ਰੋਗਰਾਮ ਬਣਿਆ, ਤੇ ਮੈਨੂੰ ਦੱਸਿਆ ਜ਼ਰੂਰ।
ਕੋਈ ਗੱਲ ਨੀ, ਵੈਸੇ ਜਾਣਾ ਵੀ ਇਸ ਵਾਰ ਜਾਣਗੇ, ਘਰ ਦੇ ਜਾਣਗੇ, ਮੇਰਾ ਵੇਖੋ।
ਹਾਂ।
ਤਾਂ ਕਰਕੇ, ਫੇਰ ਥੋੜਾ ਕੰਮ -ਕੁੰਮ।
ਹਾਂ- ਹਾਂ।
ਬਸ ਠੀਕ ਹੈ, ਤੁਸੀਂ ਸੁਣਾਉ, ਨਵੀ ਤਾਜੀ?
ਕੰਮ -ਕਾਰ ਦਾ, ਕੀ ਹਾਲ ਏ?
ਕੰਮ ਕਾਰ ਚ ਕੰਮ ਨਾ ਬ ਕਰ
ਐ ਦਿਨਾਂ ਚ ਥੋੜਾ ਵੈਸੇ ਤੇਜ਼ੀ ਹੁੰਦੀ, ਦੁਸਹਿਰੇ ਕੋਲ ਤਾਂ ਤੇਜ਼ੀ ਹੁੰਦੀ ਬੜੀ ਕੰਮ ਦੀ।
ਹਾਂਜੀ -ਹਾਂਜੀ। ਉਹ ਹੱਲੇ ਨੀ, ਹੱਲੇ ਨੀ ਹੋਏਗੀ, ਬਾਕੀ ਤਾਂ ਟਾਈਮ ਰੱਖ ਕੇ ਹੋਏਗੀ। ਤੁਹਾਡਾ ਕੋਈ ਬਣਿਆ ਕੋਈ ਬਾਹਰ- ਬੁਹਰ ਦਾ ਗੱਲ -ਗੁਲ ਹੋ ਗਈ ਹੈ।
ਨਹੀ ਹਜੇ ਨੀ, ਕੋਈ ਦੱਸਾਂਗਾ ਜਰੂਰ।
ਅੱਛਾ, ਕਿਸੇ ਨਾਲ ਵੀ ਨਹੀਂ ਬਾਹਰ
ਨਹੀਂ ਹੋਈ ਕਿਸੀ ਨਾਲ,, ਹਾਂ।
ਚਲੋ ਹੋਰ?
ਹੈਗਾ ਇੱਕ ਜਿਹੜਾ,
ਮੇਰਾ ਮਿੱਤਰ ਉਹ ਮਿਲਦਾ ਨੀ ਪਿਆ ਓਹਦੇ ਸਕੂਲ ਸ਼ੁਰੂ ਹੋ ਗਏ। ਉਹ ਫੇਰ ਉਹ ਸਾਡੇ ਨਾਲ ਵੀ ਨੀ ਜਾਂਦਾ।
ਬਿਜੀ ਬਿਜੀ ਹੋ ਗਿਆ ਹੋਣਾ ਨਾ।
ਹਾਂ ਓਹੀਓ ਸਕੂਲ ਚੱਲ ਗਏ ਥੋੜਾ, ਪਹਿਲ ਸਕੂਲ ਛੁ ਹਾਂ, ਸਕੂਲ ਦੀ ਛੁੱਟੀਆਂ ਸੀ ਪਹਿਲੇ, ਮਹੀਨਾ ਤਾਂ ਕਰਕੇ ਆਉਂਦਾ ਰਿਹਾ। ਹੁਣ ਨੀ ਆਂਦਾ ਓ।
ਸਕੂਲ ਦੇ ਵਿੱਚ ਬਿਜੀ ਹੋ ਗਿਆ।
ਨੀ ਉਹ ਕਹਿਣਾ ਤੁਹਾਨੂੰ ਯਾਦ ਕਰਦਾ ਪਿਆ ਸੀਂ, ਆਪਣਾ ਭਾਈ ਸਾਹਿਬ ਯਾਦ ਕਰ ਰਹੇ ਸੀ ਮੈਂ ਤੁਹਾਨੂੰ।
ਉਹ ਪਤ ਨੀ ਕਦੋਂ ਮਿਲੇਗਾ। ਕੋਈ ਛੁੱਟੀ ਵੁੱਟੀ ਆਈ ਤਿਓਹਾਰ ਨੂੰ ਮਿਲ ਜੇ ਜੇਗਾ ਮਿਲ ਜੇਗਾ।
ਅੱਛਾ ਐਤਵਾਰ ਨੂੰ ਵੀ ਮਿਲਦਾ ਉਸ ਤੋਂ ਪਹਿਲੇ ਨੀ ਮਿਲਦਾ।
ਹਾਂਜੀ।
ਹੁਣ ਤੇ ਉਹ ਸਾਰਾ ਦਿਨ ਸਕੂਲ ਚ ਹੀ ਹੋਏਗਾ ਫਿਰ ਦੁਪਹਿਰੇ ਜਾ ਕੇ ਹੈਗਾ ਫਿਰ ਸ਼ਾਮੀ ਫਿਰ ਚਲੇ ਜਾਣਾ, ਉਹ ਟਿਊਸ਼ਨ ਤੇ।
ਅੱਛਾ ਟਿਊਸ਼ਨ ਵੀ ਜਾਂਦਾ ਠੀਕ ਐ।
ਹੋਰ
ਬਸ ਠੀਕ ਐ।
ਅੱਛਾ, ਠੀਕ ਐ ਜੀ ਸਤਿ ਸ਼੍ਰੀ ਅਕਾਲ।